ਸਤ ਸ਼੍ਰੀ ਅਕਾਲ ਜੀ
ਹੈਲੋ ਸਾਸ ਸ੍ਰੀ ਅਕਾਲ ਜੀ, ਤੁਹਾਡੇ ਘਰ ਬੇਬੇ-ਬਾਪੂ, ਭੈਣ-ਭਰਾ ਸਾਰੇ ਵਧੀਆ।
ਹਾਂਜੀ ਵਧੀਆ ਵਧੀਆ ਸਾਰੇ ਤੁਸੀਂ ਸੁਣਾਓ ਤੁਹਾਡੇ ਘਰ ਸਾਰੇ ਕਿਵੇਂ ਨੇ।
ਸਾਡੇ ਘਰ ਸਾਰੇ ਵਧੀਆ, ਦੇਖੋ ਅੱਜ ਬਸ ਵਧੀਆ ਨੇ, ਅ ਜੀ ਅੱਜ ਅਸੀਂ ਟੋਪਿਕ 'ਤੇ ਗੱਲ। ਪਿੰਡ ਜਾਵਾਂਗੇ ਦੇਖੋ। ਇੱਕ ਮਿਊਜਿਕ ਅਤੇ ਇਹਦੇ ਜਿਹੜਾ ਇਫੈਕਟ ਜਿਹੈ ਮੂਡ ਦੇ ਉੱਤੇ ਪੈਂਦੇ ਉਹ।
ਹਾਂਜੀ।
ਜਿਵੇਂ ਕਿ ਤੁਹਾਨੂੰ ਪਤੇ ਦੇਖੋ ਮਿਲ ਜਏ ਮਿਊਜ਼ਿਕ ਲਾਈਫ ਦੇ ਅੰਦਰ ਬੜਾ ਇੰਪੋਰਟੈਂਟ ਹੈਗਾ ਹੈ, ਦੇਖੋ ਜਿਵੇਂ ਕਿ ਤੁਸੀਂ ਵੇਖਿਆ ਹੀ ਹੋਗਾ ਸਾਡੀ ਤੇ ਲਾਈਫ ਤੋਂ।
ਹ
ਕਿਸੇ ਜੁੜਦੇ ਜਿਵੇਂ ਆਪਾਂ ਦਵਾਏ ਜਾਣੇ ਅਤੇ ਦੇ ਰੂਪ ਸਾਨੂੰ ਮਿਊਜ਼ਮ ਹੁੰਦਾ ਜੀ ਬਾਕੀ ਆਪਾਂ ਕਿ ਇੱਥੇ ਵੀ ਅਗਰ ਤੁਸੀਂ ਵੇਖ ਲਓ ਇਵੈਂਟ, ਇਵੈਂਟ 'ਤੇ ਤੁਸੀਂ ਜਾਓਗੇ। ਅਤੇ ਬਿਨਾਂ ਡਾਂਸ ਦੇ, ਬਿਨਾਂ ਡਾਂਸ ਦੇ 'ਤੇ ਹੀ ਹੁੰਦਾ। ਐਵੇਂ ਤਾਂ ਹੈ ਨਹੀਂ ਦੇਖੋ ਕਿ ਖਾਲੀ ਹੱਥ ਪੈਰ ਮਾਰ ਰਹੇ ਹਾਂ ਅਸੀਂ। ਉਹ ਮਿਊਜ਼ਿਕ ਬਜਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਮਿਊਜ਼ਿਕ ਦੀ ਵਾਈਬ ਦਿੰਦਾ ਪੂਰੀ। ਲੱਗਦਾ ਹੈ ਮਿਊਜਿਕ ਵੱਜਦਾ। ਬੈਕਗਰਾਊਂਡ ਦੇ ਕਿ ਹਾਂ ਚਲੋ ਅਸੀਂ ਕਿਸ ਤਿਓਹਾਰ ਤੇ ਆਏ, ਕੋਈ ਗੀਤ ਵੀਤ ਵੱਜਦੇ ਨੇ, ਪੰਜਾਬੀ ਗੀਤ। ਵੱਜਦੇ ਨੇ ਚੰਗੇ - ਚੰਗੇ ਤੇ ਫਿਰ ਅੱਛਾ ਲੱਗਦਾ ਈ ਏ ਬਾਕੀ। ਮੇਰੇ ਮਿਊਜ਼ਿਕ ਅੰਦਰ ਦੇਖੋ ਫੇਵਰੇਟ ਆਰਟਿਸਟ ਹੈਗੇ ਨੇ, ਜਿਨ੍ਹਾਂ ਦੀ ਆਵਾਜ਼ ਮੈਂ ਸੁਣਨਾ ਪਸੰਦ ਕਰਦਾ ਜਿਵੇ ਦਲਜੀਤ ਦੁਸਾਂਝ ਹੋ ਗਿਆ ਆ ਟਾ। ਗੈਰੀ ਸੰਧੂ ਹੋ ਗਿਆ, ਤੇ ਇਹਨਾਂ ਦੇ ਗਾਣੇ। ਸੁਨਾ ਤਾਂ ਵਾਈਬ ਦਿੰਦੇ ਆ ਇਹਨਾਂ ਦੇ ਗਾਣੇ ਬੜੇ।
ਬਿਲਕੁ ਬਿਲਕੁਲ ਉਹ ਤਾਂ ਹੈ ਈ ਐ।
ਜੀ ਜੀ, ਬਾਕੀ। ਆਪਾਂ ਤਾਂ ਵੇਖੋ ਮਿਊਜ਼ਿਕ ਦਾ ਬੜਾ, ਐਵੇਂ ਇੱਕ ਰੋਲ ਹੋਰ ਵੀ ਹੁੰਦੈ ਤੁਸੀਂ। ਕਦੇ ਵੀ ਜਾਓ। ਮਤਲਬ ਲੋਫੀ ਮਿਉਜ਼ਿਕ ਲਾ ਕੇ ਅਗਰ ਤੁਸੀਂ ਰਾਤੀ ਸੋਗੇ, ਨੀਂਦ ਬੜੀ ਅੱਛੀ ਆਏਗੀ। ਬਾਕੀ ਹੁਣ ਤੇ, ਡਾਕਟਰ ਵੀ ਆਪਣੀ ਕੁਛ ਕੈਸਿਟਾਂ ਦੀ ਰਿਕਮੈਂਡ ਕਰਦੇ ਨੇ ਕਿ। ਜਿਹਨ੍ਹਾਂ ਨੂੰ ਸਿਰ ਦੀ, ਦਿਮਾਗ ਦੀ, ਪ੍ਰੋਬਲਮਸ ਹੁੰਦੀਆਂ ਨੇ ਐਗਜ਼ਾਇਟੀ ਹੁੰਦੀ ਹੈ ਉਹਨਾਂ ਨੂੰ ਕਹਿੰਦੇ ਨੇ ਆਹ ਮਿਊਜ਼ਿਕ ਲਾ ਕੇ ਸੋਇਆ ਉਹ ਹਲਕਾ ਹਲਕਾ ਮਿਊਜ਼ਿਕ ਵਜਦਾ ਰਹਿੰਦਾ ਉਹਨਾਂ ਨੂੰ ਅੱਛੀ ਹੀ ਨੀਦ ਆਉਂਦੀ ਹੈ ਥੈਰੀਪ। ਵੀ ਮਿਊਜ਼ਿਕ ਕਰਨ ਲੱਗ ਗਿਐ ਅੱਜ ਦੇ ਟਾਈਮ
ਬਿਲਕੁਲ ਬਿਲਕੁਲ, ਸਹੀ ਕਹਿ ਰਹੇ ਤੁਸੀਂ
ਜੀ - ਜੀ, ਬਾਕੀ ਇਓ ਹੈ ਕਿ ਮਿਊਜ਼ ਜੀ - ਜੀ, ਤੁਸੀਂ ਦੱਸੋ ਤੁਹਾਨੂੰ ਕੀ ਲੱਗਦੈ ਮਿਊਜ਼ਿਕ ਦੇ ਬਾਰੇ।
ਦੇਖੋ ਮਿਊਜ਼ਿਕ ਤੇ ਬਹੁਤ ਅੱਛਾ ਸੀ ਨਾ ਸਭ ਲੋਕ ਸੁਣਦੇ ਹੀ ਆ। ਜਿਵੇਂ ਕਿ ਕੋਈ ਘਰ ਦਾ ਕੰਮ ਕਰ ਰਿਹੈ, ਬਹੁਤ ਜ਼ਿਆਦਾ ਘਰ ਦਾ ਕੰਮ ਹੈ। ਤੇ ਬੰਦੇ ਕੀ ਕਰਦੇ ਨੇ, ਮਿਊਜਿਕ ਲਗਾ ਕੇ ਘਰ ਦਾ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ। ਤੇ ਉਹ ਟਾਈਮ ਤੇ ਨਾ, ਪਤਾ ਹੀ ਨਹੀਂ ਚੱਲਦਾ। ਬਿਲਕੁਲ, ਬਿਲਕੁਲ - ਬਿਲਕੁਲ।
ਬਿਲਕੁਲ ਸਹੀ ਗਲ ਕੀਤੀ, ਤੂੰ ਬਿਲਕੁਲ ਸਹੀ ਦੇਖੋ ਬਾਕੀ ਇੱਕ ਚੀਜ਼ ਹੋਰ ਵੀ ਹੈ ਬਾਕੀ। ਸਵੇਰੇ ਆਪਾਂ ਜੋਗਿੰਗ ਕਰਨ ਜਾਂਦੇ ਆ, ਜਿੰਮ ਜਾਂਦੇ ਆ ਯਾ ਕੁਛ ਕਰਨੇ ਆ ਤੇ ਮਿਊਜ਼ਿਕ। ਜੋ ਮੋਟੀ। ਆਪਣਾ ਗਾਣੇ, ਗਾਣੇ ਲਾ ਲਓ, ਇੰਗਲਿਸ਼ ਗਾਣੇ ਵਿੱਚ ਜਿਵੇਂ ਐਮਲ ਸੌਂਗ ਏ ਕ ਇੰਗਲ਼ੀ
ਉਹ ਵਾਲੇ ਸੌਗ ਨੂੰ ਬੜਾ ਮੋਟੀਵੇਟ ਕਰ ਦਿੰਦੇ ਆ, ਬੰਦੇ ਦਾ ਮਨ ਕਰਦਾ ਹੈ ਕਿ ਅੱਜ ਕੀ ਸਾਰਾ ਜਿਮ ਕਰ ਲਾ।
ਬਿਲਕੁਲ-ਬਿਲਕੁਲ ਉਹ ਤਾਂ ਹੈ ਹੀ ਆ। ਬਹੁਤ ਮੋਟੀਵੇਟ ਕਰ ਦਿੰਦੇ ਆ, ਹੁਣ ਜਿੰਮ ਦੇਖੋਗੇ ਨਾ ਤੁਸੀਂ ਜਿੰਮ ਜਾਓਗੇ ਪੰਜਾਬੀ ਸੌਂਗ ਲੱਗੇ ਦੇ ਹੋਣਗੇ ਇੱਥੇ ਇੰਨਾ ਮੋ ਪੰਜਾਬੀ ਸੌਂਗ ਵੇ ਜਿਹੜੇ ਨੇ ਮੋਟੀਵੇਟ ਕਰਨ ਵਾਲੇ।
ਬਿਲਕੁਲ-ਬਿਲਕੁਲ ਉਹ ਲਉਂਦੇ ਆ ਬਾਕੀ ਇੱਕ ਜਨ ਹੈਗਾ ਬੋਲਦੇ ਨਾ ਥੋੜ੍ਹਾ ਮੋਟੀਵ
ਹਾਂਜੀ
ਬਾਕੀ ਦੇੇਖੋ ਬਾਕੀ ਸੌਉਣ ਦੇ ਟੈਮ ਤੇ ਆਪ ਜਿੰਨਾ ਹੋ ਸਕੇ ਲਾਈਟ ਮਿਊਜ਼ਿਕ ਹੁਨ ਇੰਨੀ ਵਧੀਆ ਆ ਗਈ ਹੈ ਉਹਨੂੰ ਅਲੈਕਸਾ। ਉਹਨੂੰ ਤੁਸੀਂ ਕਹਿ ਦੋਗੇ ਉਹ ਤੁਹਾਡੀ ਮਨਪਸੰਦ ਪਲੇਲਿਸਟ ਵਜਾ ਦੇਗੀ।
ਬਿਲਕੁਲ-ਬਿਲਕੁਲ ਹੁਣ ਦੇਖੋ ਅੱਜ ਕੱਲ੍ਹ ਸੈਲੂਨ ਖੁੱਲ ਗਏ ਨੇ ਪਾਰਲਰ ਦੀ ਥਾਂ। ਤੁਸ ਹਾਂਜੀ।
ਹੂੰ
ਜੀ-ਜੀ ਹੈਲੋ ਜੀ ਦੱਸੋ-ਦੱਸੋ।
ਜਿਵੇਂ ਸੈਲੂਨ ਖੁੱਲ ਗਏ ਨੇ ਪਾਰਲਰ ਦੀ ਥਾ। ਉੱਥੇ ਲੋਕੀ ਪਾਰਲਰ ਦੇ ਵਿੱਚ ਸਲੂਣਾ ਦੇ ਵਿੱਚ ਮਿਊਜ਼ਿਕ ਲਾਂਦੇ ਨੇ। ਜਿਵੇਂ ਫੇਸ਼ੀਅਲ ਵਗੈਰਾ ਹੋ ਗਿਆ ਤੇ ਬਿਲਕੁਲ ਹਲਕਾ ਮਿਊਜ਼ਿਕ ਲਾਉਂਦੇ ਆ ਜਿਵੇਂ ਨਹੀਂ ਤੇ ਫਿਰ ਆਪਣਾ ਹਿਪ-ਪੋਪ ਵਾਲਾ ਲਾਉਂਦੇ ਹੈ। ਅੱਖਾ ਮਊਜ਼ਿਕ ਚੱਲ ਪਏ ਆ।
ਜੀ
ਹਾਂਜੀ-ਹਾਂਜੀ ਬੋਲੋ।
ਹੈਲੋ, ਉਹੀ ਚੀਜ਼ ਨੇ ਨਾ ਵਾਈ ਵਾਈਬ ਨੂੰ ਮੇਨਟੇਨ ਰੱਖਣ ਵਸਤੇ ਮਿਊਜ਼ਿਕ ਲਾ ਦਿੰਦੇ ਨੇ।
ਬਿਲਕੁਲ-ਬਿਲਕੁਲ ਉਹ ਤਾਂ ਹੈ ਹੀ ਹੈ।
ਦੇਖਿਆ ਹੋਏ ਤੁਹਾਨੂੰ ਬੈ ਉਹ ਮਾਇੰਡ ਫੀਲ ਕਰਾ ਰਿਹਾ ਉਹ ਇੱਦਾਂ ਦਾ ਫੀਲ ਕਰ ਰਿਹਾ ਕਿ ਤੁਸੀਂ ਇੱਧਰੋਂ ਜਾਓ ਹੀ ਨਾ ਇੱਦਾਂ ਦਾ ਮਿਊਜਿਕ ਹੁੰਦਾ ਓ। ਇਹ ਹੁੰਦੇ ਨੇ
ਹਾਂਜੀ।
ਬਿਲਕੁਲ ਦੱਸੋ-ਦੱਸੋ ਜੀ।
ਪੂਰਾ ਗਾਨਾ ਸੁਣ ਕੇ ਜਾਵਾਂਗੇ ਅਸੀਂ ਹੁਣ ਇਹ ਵਾਲਾ।
ਬਿਲਕੁਲ ਇਹੋ ਸੁਣ ਕੀ ਇਹਦਾਂ ਹੁੰਦਾ ਐਦੀ ਵਾਈਬ ਬਣਾ ਦਿੰਦੇ ਨੇ ਉਹ ਛੋਟੇ-ਛੋਟੇ ਗਾਣੇ ਚਲਾ ਕੇ। ਕਿ ਬੰਦੇ ਦਾ ਮਨ ਕਰਦਾ ਇਥੇ ਹੀ ਰੁੱਕ ਰਵਾ ਸਕੂਨ ਹੈਗਾ ਇਥੇ। ਹਲਕੇ-ਹਲਕੇ ਵਜਦੇ ਪ ਦੇ ਯ ਤੁੂੰ ਤੁਸੀਂ ਮੋਲ ਦੇ ਅੰਦਰ ਚੱਲ ਰਹੇ ਹੋ ਹਲਕਾ-ਹਲਕਾ ਏ ਸੀ ਚੱਲ ਰਿਹਾ ਉਹ ਮੇਨਟੇਨ ਕਰਕੇ ਬਿਲਕੁਲ ਪੂਰਾ ਉਹਦਾ ਕੀ ਨਾਮ ਹੈ ਵੈਦਰ ਨੂੰ ਮੇਨਟੇਨ ਰੱਖ ਕੇ ਬਹੁਤ ਅੱਛਾ ਮੌਸਮ ਅੰਦਰ ਦਾ ਅੰਦਰ ਹੀ ਹਵਾ ਬਣਾ ਕੇ ਸਭ ਕੁਛ ਰਹਿੰਦੇ ਆ। ਬਿਲਕੁਲ ਆਪਣੀ ਸਟ੍ਰੈਟਜੀ ਨਾਲ ਮਿਊਜ਼ਿਕ ਲਗਾ ਕੇ ਹਲਕਾ- ਹਲਕਾ ਉਹ ਮਾਈੰਡ ਨੂੰ ਫੜਦਾ ਹੈ ਕਿ ਹਾਂ ਯਾਰ ਚੱਲ ਇਥੇ ਹੀ ਰਹਿੰਦੇ ਆ ਥੋੜਾ ਔਰ ਘੁੰਮ ਲੈਂਦੇ ਆ, ਥੋੜਾ ਔਰ ਘੁੰਮ
ਬਿਲਕੁਲ- ਬਿਲਕੁਲ ਦੇਖੋ ਨਾ, ਅੱਜ ਕੱਲ ਮੈਟਰੋ ਚ' ਲੋਕੀ ਗਾਣਾ ਗਾਉਣ ਲੱਗ ਗਏ ਨੇ।
ਬਿਲਕੁਲ ਮੈਟਰੋ ਚ' ਲੋਕੀ ਕਣ ਲਈ, ਨਾ ਲਾਈਵ ਅਗਰ ਤੁਸੀਂ ਕਦੇ ਸੈਡ ਹੋ। ਤਾਂ ਤੁਸੀਂ ਸੈਡ ਗਾਣੇ ਸੁਣ ਲਓਗੇ। ਤਾਂ ਤੁਹਾਡਾ ਦਿਲ ਹਲਕਾ ਹੋ ਜਾਏਗਾ।
ਬਿਲਕੁਲ- ਬਿਲਕੁਲ।
ਤੁਸੀਂ ਖੁਸ਼ ਹੋ ਥੋੜ੍ਹੀ ਖੁਸ਼ ਗਾਣੇ ਵਿੱਚ ਤੁਹਾਡੀ ਖੁਸ਼ੀ ਵੱਧ ਜਾਂਦੀ ਹੈ। ਤੁਸੀਂ ਜੋ ਵੀ ਚੀਜ਼ ਘ ਜੇ ਹੁੰਦੇ ਨਾ ਉਹ ਥੋੜ੍ਹੀ ਹੋਰ ਐਕਸਾਈਟਿਡ ਹੋ ਜਾਂਦੀ ਹੈ ਮਿਊਜ਼ਿਕ ਦੇ ਨਾਲ।
ਹਾਂਜੀ- ਹਾਂਜੀ। ਉਹ ਤਾਂ ਹੈ ਹੀ ਆ।
ਬਾਕੀ ਮਿਊ ਮਿਊਜ਼ਿਕ ਦਾ ਐ ਸੀਨ ਹੈਗਾ ਹੀ ਹੈ, ਬਾਕੀ ਆਪਣੇ ਆਪ ਵਿੱਚ ਇੱਕ ਓਪਰਚੁਨਿਟੀ ਵੀ ਹੈਗੀ ਹੈ ਅਗਰ ਤੁਹਾਨੂੰ ਅਗਰ ਗਾਣੇ ਗਾਣਾ ਪਸੰਦ ਹੈ ਤੁਸੀਂ ਇਹਦੇ ਥਰੂ ਪੈਸੇ ਵੀ ਕਮਾ ਸਕਦੇ ਹੋ। ਲਿਖਣਾ ਪਸੰਦ ਹੈ ਤੁਸੀਂ ਉਹਦੇ ਥਰੂ ਪੈਸੇ ਕਮਾ ਸਕਦੇ ਹੋ।
ਬਿਲਕੁਲ- ਬਿਲਕੁਲ ਠੀਕ ਐ।
ਪਸੰਦ ਹੈ ਗਿਟਾਰ ਵੀਜ਼ਾਨਣਾ ਪਸੰਦ ਹੈ ਤੁਸੀਂ ਸਟੇਸ਼ਨ ਦੇ ਪੈਸੇ ਲੈ ਸਕਦੇ ਹੋ, ਲੋਕਾਂ ਲਈ ਗਾਣਿਆਂ ਲਈ ਗਿਟਾਰ ਵਜਾ ਕੇ,
ਹੂ-
ਔਰ ਲਾਈਫ ਦੇ ਅੰਦਰ ਦੇਖੋ ਮਿਊਜ਼ਿਕ ਦਾ ਬਹੁਤ ਜ਼ਿਆਦਾ ਵੱਡਾ ਰੋਲ ਹੈਗਾ ਹੈ ਮੇਰੇ ਹਿਸਾਬ ਨਾਲ। ਅਤੇ
ਹਾਂਜੀ। ਬਹੁਤ ਜ਼ਦਾ ਵੱਡਾ ਰੋਲ ਹੈਗਾ ਸਾਡੀ ਆਮ ਜੀ ਜ਼ਿੰਦਗੀ ਚ' ਮਿਊਜ਼ਿਕ ਦਾ ਬਹੁਤ ਵੱਡਾ ਰੋਲ ਹੈਗਾ ਆ।
ਵੱਡਾ ਰੋਲ ਜੀ- ਜੀ। ਬਾਕੀ ਤਾਂ ਤੁਹਾਨੂੰ ਪਤਾ ਹੀ ਹੋਗਾ ਦੇਖੋ ਮਿਊਜ਼ਿਕ ਕਿੰਨਾ ਇੰਪੋਰਟੈਂਟ ਹੋ ਚੁੱਕਾ। ਅਜ ਦੇ ਜ਼ਮਾਨੇ 'ਚ। ਹਰ ਬੰਦਾ ਜੋ ਤੁਸੀਂ ਵੇਖ ਲਓ ਕਦੇ ਵੀ ਗੱਡੀ ਚਲਾ ਰਿਹਾ, ਇੱਥੇ ਜਾ ਰਿਹਾ ਆ ਰਿਹਾ। ਉਹ ਗਾਣੇ ਸੁਣਦਾ।
ਬਿਲਕੁਲ। ਜਿਆਤਰ ਆਪਣੇ ਫੇਵਰੇਟ ਸਿੰਗਰ ਦੇੇ।
ਜਾਂ ਫਿਰ ਆਪਣੇ ਫੇਵਰੇਟ ਸਿੰ ਆਪਣੇ ਫੇਵਰੇਟ ਸਿੰਗਰਾਂ ਦੀ ਪਲੇਅਲਿਸਟ ਬਣਾ ਲੈਂਦੇ ਨੇ, ਉਹਨਾਂ ਨੂੰ ਸੁਣਦੇ ਨੇ। ਕੰਮ ਕਰਦੇ ਕਰਦੇ ਸਾਰੇ ਲੋਕ, ਕੋਈ ਬੰਦਾ ਫੈਕਟਰੀ 'ਚ ਕੰਮ ਕਰ ਰਿਹਾ ਐ। ਕੋਈ ਬੰਦਾ ਅਗਰ ਕਿੱਥੇ ਜਾ ਰਿਹਾ, ਕੋਈ ਕਿੱਥੇ ਆ ਰਿਹਾ, ਉਹ ਹਰ ਟਾਈਮ ਗਾਣੇ ਮਿਊਜ਼ਿਕ ਸੁਣਦਾ ਹੀ ਰਹਿੰਦਾ। ਤੁਸੀਂ ਹਰ ਜੇ ਕੋਈ ਵੀ ਗਾ ਲਓ ਹਰ ਚੀਜ਼ ਦੀ ਰੀਲ ਤੁਹਾਨੂੰ ਕਿਸੇ ਗਾਣੇ ਦੀ ਮਿਲ ਜਾਏਗੀ।
ਬਿਲਕੁਲ- ਬਿਲਕੁਲ।
ਕਿਉਂਕਿ ਜੋ ਵੀ ਗਾਣੇ ਹੁੰਦੇ ਨੇ ਨਾ ਇਹ ਇਮੋਸ਼ਨ ਨੂੰ ਓਰ ਐਕਸਪ੍ਰੈਸ ਕਰਨ ਦੀ ਕੋਸ਼ਿਸ਼ ਕਰਵਾਉਂਦੇ ਨੇ। ਤੁਹਾਡੇਮੈ
ਬਿਲਕੁਲ -ਬਿਲਕੁਲ।
ਉਹ ਅੰਦਰ ਦੀ ਤੇ ਤਾਂਈ ਕਰਕੇ ਦੇਖੋ, ਗਾਣੇ ਬਹੁਤ ਜ਼ਿਆਦਾ ਇ ਇੋਰਟਿ ਵੀ ਨਹੀਂ ਕਿਉਂਕਿ ਤੁਸੀਂ ਇੱਕ ਵ ਅਗਰ ਹਲਕਾ ਮਹਿਸੂਸ ਕਰੋਗੇ ਤਾਂਸੀਂ ਫਰੈਸ਼ ਮਹਿਸੂਸ ਕਰੋਗੇ।
ਬਿਲਕੁਲ -ਬਿਲਕੁਲ।
ਤਾਂਈ ਤਾਂ ਸ ਦੇਖੋ ਅਗ ਲੋਫੀਜ਼ ਮਿਊਜ਼ਿਕ ਸੁਣੋ
ਹਾਂਜੀ।
ਸੁਣੋ ਬੜਾ ਵਧੀਆ। ਰੋਕ ਮਊਜ਼ਿਕ ਸੁੱਣੇ।
ਹਾਂਜੀ। ਰਿਆਪਰ ਵੀ ਆ ਗਏ ਨੇ, ਰਿਆਬਰ ਲੈਣ ਲੱਗ ਗਏ ਨੇ।
ਜਓ ਰਪੇ ਬਣਾ ਲਾਈਨ ਤੇ ਜਿਵੇਂ ਲਿਖ ਦਿੰਦੇ ਨੇ। ਫਿਰ ਲੋਕ ਉਹਨਾਂ ਦੀ ਲਾਈਫ ਸਟਾਈਲ ' ਰਿਲੇਟ ਕਰਦੇ ਨੇ ਕਿ ਹਾਂ ਸਾਡੀ ਵੀ ਇੱਦਾਂ ਦੀ ਜ਼ਿੰਦਗੀ ਹੈਗੀ ਹੈ। ਉਹ ਸੁਣ ਕੇ ਬਸ ਰੈਪਰਾਂ ਦਾ ਕਹਿਣ ਦਾ ਤਰੀਕਾ ਥੋੜ੍ਹਾ ਅਲੱਗ ਹੁੰਦਾ ਹੈ। ਜੋ ਸਿੰਗਰ ਹੁੰਦਾ ਉਹ ਸੂਰਜ ਕਹਿੰਦਾ ਰਹਿ ਪਰ ਸਿਰ ਆਪਣੇ ਹਿਸਾਬ ਨਾਲ ਕਹਿਣਦਾ ਹੈ। ਅ
ਠਕ
ਬਾਕੀ ਇਹ ਚੀਜ਼ਾਂ ਨੇ ਦੇਖੋ ਮਿਜਿਕ ਆਪੇ। ਇਹ ਹੈਗੀ, ਹੈਗੀ ਏ। ਸਾਥ ਵਿਚ ਅਗਰ ਇਮੋਸ਼ਨ ਤੁਸੀਂ ਆਪਣੇ, ਅੰਦਰ ਦੇ ਬਾਹਰ ਕੱਢਦੇ ਨੇ ਤਾਂ, ਮਿਊਜ਼ਿਕ ਸੁਣੋ। ਔਰ ਤੁਸੀਂ ਅਗਰ- ਮੋਟੀਵੇਸ਼ਨ ਕਰਨਾ ਹੈ ਤੇ, ਪੋਪ ਸੁਣ ਸਕਦੇ ਹੋ ਡਾਂਸ ਕਰਦੇ ਟਾਈਮ। ਜਾਂ ਫੇਰ ਕਲੱਬ ਵਿੱਚ ਬੈਠੇ ਹੋ ਤਾਂ, ਤੁਸੀਂ ਪੋਪ ਸੁਣ ਸਕਦੇ ਹੋ। ਕਿ ਤੁਸੀਂ ਹਲਕਾ ਜਿਹਾ, ਅਗਰ ਸਲੋ ਡਾਂਸ ਕਰਦੇ ਪਏ ਤਾਂ ਜੈਜ਼ ਮਿਊਜ਼ਿਕ ਸੁਣ ਸਕਦੇ ਹੋ। ਇਹ ਸਾਰੇ ਮਿਊਜ਼ਿਕ ਜੋਨ ਹੈਗੇ ਨੇ, ਜਿਹੜੇ ਤੁਸੀਂ ਸੁਣ ਸਕਦੇ ਹੋ।
ਵੀ ਚਾਹੀਦੇ ਨੇ ਮਿਊਜਿਕ, ਕਈ ਹੁੰਦੇ ਨੇ ਨਾ, ਗਾਣੇ ਸੁਣ ਕੇ ਇਕ ਹੋਣ ਦੇ ਰੋਣ ਵਾਲੇ। ਗਾਣੇ ਰੋਣਾ ਆ ਜਾਂਦਾ ਹੈ, ਕਈ ਗਾਣੇ ਸੁਣ ਕੇ ਹਸੀ ਆ ਜਾਂਦੀ ਹੈ।
ਬਿਲੁ ਬਿਲਕੁ ਬਿਲੁਲਿਜ਼ ਹੈ ਹੈ ਕਿ ਤੁਸੀਂ ਅਗ ਕੋਈ ਇਮੋਸ਼ਨ ਦੇਗ ਰਿੰਦੇ ਹੋਰ, ਤੁਸੀਂ ਉਹੀ ਇਮੋਸ਼ਨਦੇ ਨਾਲ, ਸੁਨ ਲੋਗੇ ਬਾਹਰ ਆ ਜਾਏਗਾ, ਖੁਸ਼ ਹੋ ਗੇਏ ਤੇ ਤੁਸੀਂ ਬੜਾ ਖੁਸ਼ ਹੋ ਜਾਓਗੇ, ਗਾਣਾ ਸੁਣ ਕੇ ਤੁਹਾਨੂੰ ਬੜੀ ਵਾਹਿਵ ਆਨ ਲੱਗ ਜਾਏਗੀ।
ਜੀ- ਜੀ ਇਹ ਤਾਂ ਹੈ ਹੀ ਹੈ। ਮਤਲਬ ਅੱਜ ਕਲ ਬੱਚਾ- ਬੱਚਾ ਮੇਨ ਸੁਣ ਰਿਹਾ ਆ।
ਮੈਂ ਤੁਹਾਨੂੰ ਇਗਜ਼ਾਮਪਲ ਦਿੰਦਾ ਵਾਂ, ਦੇਖੋ ਜਿਵੇਂ ਕਿ ਮੰਨ ਲਓ ਕਿਸੇ ਦੇ ਘਰ ਹਲਦੀ ਚੱਲਦੀ ਵੀ ਹੈ, ਕੋਈ ਰਸਮ ਚੱਲਦੀ ਵੀ ਹੈ। ਅਗਰ ਉਹ ਸਿੰਪਲ ਚੱਲਦੀ ਪਣੀ ਵੇ ਤੁਸੀਂ ਬੈਕਗਰਾਊਂਡ ਵਿੱਚ ਹਲਕਾ ਮਿਊਜ਼ਿਕ ਲਾ ਦਿਉ ਹਲਦੀ ਦਾ ਰਸਮ ਦਾ। ਤੇ ਤੁਸੀਂ ਫੇਰ ਵੇਖੋ ਕਿ, ਪੰਦਰਾਂ ਮਿੰਟ ਬਾਅਦ ਸਾਰਿਆਂ ਦੀ ਵਾਈਬ ਅਲੱਗ ਹੋ ਜਾਂਦੀ ਹੈ। ਖੁਸ਼ ਹੋ ਜਾਂਦੇ ਨੇ। ਇਹ ਹੋਰ ਜਿਆਦਾ ਅੰਦਰਇੰਜੋਏ ਕਰਨ ਲੱਗ ਜਾਂਦੇ ਨੇ।
ਬਿਲਕੁਲ- ਬਿਲਕੁਲ। ਉਹ ਤਾਂ ਹੈ ਹੀ। ਦੇਖੋ ਫੰਕਸ਼ਨ ਜਦ ਤੱਕ ਮਿਊਜਿਕ ਨਾ ਹੋਏ ਨਾ‌ ਜਦੋਂ ਤੱਕ ਮਜ਼ਾ ਵੀ ਨਹੀਂ ਆਉਂਦਾ।
ਜੀ- ਜੀ। ਉਹੁਨੂੰ ਵੇਖ ਲਓ, ਅਗੇ ਸਾਡੇ ਲੋਹੜੀ ਆਉਂਦੀ ਹੈ ਉਹਦੇ ਤੇ, ਅਗਰ ਤੁਸੀਂ ਲੋਹੜੀ ਦੇ ਗੀਤ ਲਾ ਦੋ। ਬ ਬੈਠ ਡੀਜੇ ਤੇ ਫੇਰ ਤੁਸੀਂ ਹ ਹਲ ਹਲਕਾ ਜਿਹਾ ਮਾਹੌਲ ਦੇਖੋ ਆਸ- ਪਾਸ ਦਾ। ਸਾਰੇ ਨੱਚਣ ਲੱਗ ਜਾਣਗੇ।
ਬਿਲਕੁਲ
ਚਲੋ ਦੇਖੋ ਤੁਹਾਡੇ ਨਾਲ ਮੈਨੂੰ ਮਿਊਜ਼ਿਕ ਦੇ ਟੋਪਿਕ ਤੇ ਗੱਲ ਕਰਕੇ ਬਹੁਤ। ਅੱਛਾ ਲੱਗਿਆ। ਫੇਰ ਕਦੀ ਕਰਾਂਗੇ ਕਿਸੇ ਨਏ ਟੋਪਿਕ ਤੇ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।